ਹੈਲੋ
ਹੈਲੋ ਸਤਿ ਸ਼੍ਰੀ ਕਾਲ ਜੀ। ਸਤਿ ਸ਼੍ਰੀ ਕਾਲ-ਸਤਿ ਸ਼੍ਰੀ ਕਾਲ। ਬਸ ਵਧੀਆ ਲੇਟੇ ਹੋਏ ਸੀ। ਤੁਸੀਂ ਦੱਸੋ?
ਮੈਂ ਵੀ ਵਧੀਆ ਹੋਰ ਕੀ ਲੇਟੇ ਹੋਏ ਓਂ
ਸੋ-
ਮੈਂ ਵੀ ਵਧੀਆ-ਵਧੀਆ ਬਸ ਕੁੱਛ ਨੀ ਵੇਲੇ ਆ ਰੀ ਐ ਆ ਰੀ ਐ ਰਹੀ ਐ। ਹੋਰ ਕੀ ਕਰ ਰੇ ਵੇਲੇ ਕੀ ਖਾਇਆ ਕੀ ਖਾ ਦਾ ਕੀ ਖਾਯਾ?
ਬਿੱਲੀ ਅੱਜ ਤਾਂ ਮੈਂ ਪਲਾਓ ਬਣਾਇਆ ਸੀ ਅੱਜ ਮੈਂ ਆਫਿਸ ਤੋਂ ਆਈ ਨਾ ਤਾਂ ਮੈਂ ਪਿਲਾਓ ਬਣਾਇਆ ਥੋੜਾ ਜਿਹਾ ਸਾਰੀ ਸਬਜ਼ੀ-ਸੁਬਜ਼ੀਆ ਬਚੀ ਹੋਈ ਸੀ ਸਾਡ ਤੇ ਮੈਂ ਸਾਰੀ ਸਬਜ਼ੀਆਂ ਨੂੰ ਕੱ ਟਆ ਤੇ ਬਣਾਯਾ-ਬਣਾਯਾ ਮੈਂ ਪੂਰਾ
ਹੋਰ
ਚਾਵਲ ਚਾਵਲ ਤੜਕਾ-ਤੁੜਕਾ ਮਾਰਿਆ ਸ਼ੈਲ ਕਰਕੇ ਤਾਂ ਚਾਵਲ ਪਾਏ ਤਾਂ ਪਾਣੀ ਪਾਇਆ ਤਾਂ ਰੱਖ ਦਿੱਤਾ। ਤੁਸੀਂ ਕੀ ਖਾਯਾ ਅੱਜ?
ਓ ਮੈਂ ਦਾਲ-ਚਾਵਲ ਖਾਏ ਨੇ।
ਤੁਸੀਂ ਪਰਸੋਂ ਵੀ ਦਾਲ-ਚਾਵਲ ਖਾਏ ਸੀ ਤੇ ਦਾਲ-ਚਾਵਲ ਇੰਡੀਆ ਦੀ ਪੇਸ਼ੀ ਹੈ ਵਾ ਨਾ ਲੱਗਦਾ।
ਉਹ ਯਾਰ ਬਈਏ ਏ ਥੋੜੇ ਜੇ
ਹਾਂਹਾਂ
ਥੋੜੇ ਜੇ ਪਈਏ ਆਹੋ-ਆਹੋ। ਓ ਮਾਹੌਲ ਤੇ ਬਣੀ ਜਾਂਦਾ ਨਾ ਭਈਆ ਵਾਲਾ।
ਬਈਆ ਹਾ ਓ ਨੀ ਖਾਂਦੇ ਦਾਲ ਤੇ ਓ ਦਈ ਜੀ।
ਓ ਦਾਲ-ਬਤ ਜੀ ਹੂੰ
ਅੱਛਾ-ਅੱਛਾ।
ਹੂੰ।
ਅੱਛਾ-ਅੱਛਾ-ਅੱਛਾ ਹੋਰ ਬਸ ਹੋਰ ਕੀ
ਕਦੋਂ ਆਏ ਸੀ ਕੰਪਨੀ ਚ?
ਕਬ ਆਏ? ਕਦੋਂ ਆ ਰਹੇ ਹੋ, ਤੁਸੀਂ?
ਮੈਂ ਵੇਖਦੀ ਹਾਂ ਮੰਡੇ ਸਵੇਰੇ ਆ ਜਾਂਦੀ ਆ ਸ਼ਾਇਦ।
ਪੱਕਾ ਤੁਹਾਡਾ ਇੱਧਰ ਆਉਣ ਲਈ, ਕੌਣ
ਹਾਂ ਭਰਾ ਆਊਗਾ ਮੇਰਾ। ਉਹ ਜਿਹੜੀ ਗੁੜੀਆਂ ਨੀ ਹੈਗੀ, ਹਾਂ ਉਹ ਮਤਲਬ ਓਥੇ ਸਿੱਧਾ ਹੀ ਆਊਗਾ ਮੋਹਾਲੀ ਚ, ਤਾਂ ਉਹ ਮੈਨੂੰ ਛੱਡ ਦੇਗਾ ਉੱਥੇ।
ਅੱਛਾ-ਅੱਛਾ, ਤਾਂ ਪਹਿਲਾਂ ਤੁਸੀਂ ਸਾਡੇ ਘਰ ਆਓਗੇ, ਜਾਂ ਕੰਪਨੀ ਚ ਜਾਓਗੇ ਸਿੱਧਾ
ਉਹ ਯਾਰ ਸਵੇਰ ਹੀ ਆਊਗਾ, ਉਹ ਚਾਰ ਪੰਜ ਵਜੇ ਨਿਕਲੂਗਾ ਘਰੋ ਉੱਥੇ ਛੇ, ਸਾਢੇ ਛੇ, ਪਹੁੰਚ ਜਾਊਗਾ।
ਅੱਛਾ-ਅੱਛਾ, ਤਾਂ ਤੁਸੀਂ ਸਾਡੇ ਘਰ ਹੀ ਆਉਣਾ ਮਤਲਬ ਸਿੱਧਾ।
ਆਹੋ ਬਟ ਓਹ ਹਜੇ ਕਨਫਰਮ ਨਹੀਂ ਹੋਇਆ, ਕੇ ਉਧਰ ਕੀ ਬਣਿਆ ਕੰਪਨੀ ਚ ਬਸ ਪਤਾ ਹੈ ਡਾਕਟਰ ਨੂੰ ਹੂੰ, ਹਾਂ ਜੇ ਕੀਤਾ ਸੀ ਮੈਸੇਜ ਬੱਟ ਉਹਨਾਂ ਨੇ ਰਿਪਲਾਈ ਨਹੀਂ ਦਿੱਤਾ ਤਾਂ ਕੁਛ ਵੀ।
ਅੱਛਾ-ਅੱਛਾ, ਆਜੂਗਾ ਉਹ ਤਾਂ ਰਿਪਲਾਈ ਦੇਣ ਤੋਂ ਬਾਅਦ ਹੀ ਕਹਿ ਦਿੰਦੇ ਅਗਲੇ ਦਿਨ ਹੀ ਆਜੋ ਤੁਸੀਂ ਨਾ ਪਰ ਕੱਲ ਸੰਡੇ ਆਣਾ ਕੱਲ ਤੁਹਾਨੂੰ ਮਨਾ ਕਰਨਗੇ ਕਿ ਨਹੀਂ ਆਉਣਾ।
ਹਾਂ ਉਹ ਤਾਂ ਮੰਡੇ, ਹੂੰ ਮੰਡੇ ਕਹੂਗਾ।
ਆਹੋ-ਆਹੋ, ਚਲੋ ਕੋਈ ਨਾ ਅਗਰ ਤੁਸੀਂ ਆਓਗੇ ਤਾਂ ਸਾਨੂੰ ਦੱਸਿਓ, ਫਿਰ ਆਪਾਂ ਦੇਖਾਂਗੇ ਕੀ ਹੈ ਕੀ ਨਹੀਂ ਹੈ ਤੁਸੀਂ ਕਿੰਨੇ ਵਜੇ ਆਉਣਾ ਆਪਾਂ ਵੀ ਉਠਾਏ।
ਹੂੰ-ਹੂੰ--ਹੂੰ ਉਹ ਤਾਂ ਮੈਂ ਤੁਹਾਨੂੰ ਕੋਲ ਕਰ ਦਾਂਗੀ ਨਾ, ਉਹ ਤਾਂ ਮੈਂ ਰਾਤ ਕੱਲ, ਕੱਲ ਹੀ ਦੱਸ ਦਾਂਗੀ ਤੁਹਾਨੂੰ। ਜਿਦਾਂ ਵੀ ਹੋਊਗਾ ਜੇ ਸਵੇਰੇ ਆਉਣਾ ਹੋਇਆ ਸਵੇਰੇ, ਨਹੀਂ ਤਾਂ ਜੇ ਮੈਂ ਲੇਟ ਹੋਈ ਤਾਂ ਫਿਰ ਮੈਂ ਸਿੱਦਾਂ ਕੰਪਨੀ ਚ ਹੀ ਆਵਾਂਗੀ।
ਆਹੋ-ਆਹੋ, ਠੀਕ ਆ ਠੀਕ।
ਹੂੰ, ਔਰ?
ਹਾਂ ਬੋਲ ਕੇ ਆਇਓ ਘਰੇ ਦੋ ਦਿਨ ਲੱਗ ਜਾਣਗੇ ਕਿ ਇੱਕ ਦਿਨ ਬੋਲ ਕੇ ਆਓ।
ਹਾਂ ਨਹੀਂ ਉਹ ਤਾਂ ਮੈ ਕਹਿ ਦਿੱਤਾ ਕਿ ਸੋਮਵਾਰ ਤੇ ਮੰਗਲਵਾਰ ਲੱਗੂ ਗਾ ਹੀ।
ਤੇ ਤੁਸੀਂ ਕੀ ਕਿਹਾ ਘਰ ਚ ਇੰਟਰਨਸ਼ਿਪ ਤੇ ਆਏ ਸੀ ਜੋਬ ਲਈ। ਇੰਟਨ ਅੱਛਾ-ਅੱਛਾ-ਅੱਛਾ। ਕੋਈ ਨਾ ਲੱਗ ਜਾਊਗਾ। ਇੰਟਰਨਸ਼ਿਪ ਤਾਂ ਦੋ ਜਾਂ ਤਿੰਨ ਦਿਨਾਂ ਦੀ ਵੀ ਹੋ ਜਾਂਦੀ ਤਿੰਨ ਮਹੀਨਿਆਂ ਦੀ ਵੀ ਹੋ ਜਾਂਦੀ ਹੈ।
ਹੂੰ। ਤੁਸੀਂ ਆਏ ਤੇ ਪਤਾ ਕਰੋ ਨਾ ਕਿ ਤੁਹਾਡੀ ਕੰਪਨੀ ਚ ਹੋ ਰਹੀ ਕਿ ਨਹੀਂ ਹੋ ਰਹੇ ਤਾਂ ਹੀ ਤਾਂ ਮੈਂ ਫਿਰ ਇੱਧਰ ਆਵਾਂ।
ਹੋ ਰਹੇ ਆ, ਹਲੇੇ ਤਾਂ ਹੋ ਰਿਹੇ ਹੈ।
ਨਹੀਂ ਤੇ ਉਹਨਾਂ ਦਾ ਤਾਂ ਕਈ ਮੈਸੇਜ ਨੀ ਆਇਆ ਨਾ ਹਜੇ, ਤਾਂ ਫਿਰ ਮੈਂ ਉਹਨਾਂ ਨੂੰ ਡਾਇਰੈਕਟ ਕੰਟੈਕਟ ਕਰਾਂ ਉੱਥੇ ਆ ਕੇ।
ਹਲੇੇ ਨੀ ਹਲੇੇ ਮੈਸੇਜ ਦਾ ਵੇਟ ਕਰੋ ਆਜੂਗਾ ਇੰਨਾ ਕਿੰਨਾ ਕਿ ਆਫ ਆਫਲਾਈਨ ਉਦਾਂ ਬੰਦਾ।
ਉਹ ਕੀ ਪਤਾ ਉਹਦਾ ਕੰਪਨੀ ਜਾਂ ਕੰਪਨੀ ਦਾ ਫੋਨ ਹੋਏ।
ਨਾ ਨਾ ਨਾ ਨਾ। ਪਰਸਨਲ ਫੋਨ ਹੁੰਦੇ ਸਾਡੇ ਕੋਲ ਤਾਂ ਸਬ ਕੋਲ ਓਹਦੇ ਕੋਲ ਵੀ ਇਹ ਪਰਸਨਲ ਨੰਬਰ ਹੈ ਉਹਦਾ। ਜਿਹੜਾ ਮੈਂ ਦਿੱਤਾ ਸੀ ਤੁਹਾਨੂੰ।
ਹਾਂਜੀ-ਹਾਂਜੀ
ਬਸ ਹੁਨ ਹੋਰ ਹੋਰ ਤੁਹਾਡੇ ਕੋਲੇਜ ਲੱਗੇ ਪਏ ਕਿ ਨਈ ਹਾਂਜੀ ਤੁਹਾਡੀ ਆਵਾਜ਼ ਹੀ ਨਾ ਥੋੜੀ ਜਿਹੀ ਕੱਟ ਰਈ ਐ। ਹੈਲੋ ਹੈਲੋ ਸੁਨ ਰਏ ਓ ਤੁਸੀ ਮੈਂਨੂੰ
ਲੱਗਨਗੇ।
ਅੱਛਾ-ਅੱਛਾ-ਅੱਛਾ ਠੀਕ ਆ ਠੀਕ ਆ ਵਧੀਆ ਨੇ ਆ ਗੀ ਆ ਗੀ ਹੁਨ ਆ ਗੀ।
ਹੂੰ ਹੁਨੇ ਤਾਂ ਓਹੀ ਨੀ ਆਇਆ ਐਡਮੀਿਸ਼ ਨ ਦੇ ਲਈ ਹੀਂ ਨਈ ਆਇਆ ਹੁਨੇ ਪੈਲਾਂ ਐਡਮਿਸ਼ਨ ਹੀ ਹੋਨਗੇ ਨੈਕਸਟ ਟੈਮ 'ਚ।
ਅੱਛਾ-ਅੱਛਾ-ਅੱਛਾ ਲੰਬੀ ਛੁੱਟੀਆਂ ਦੇ ਦਿੱਤੀ ਇਹਨਾਂ ਨੇ ਇਸ ਵਾਰ
ਹਾਂ ਓ ਪੇਪਰ ਵੀ ਤਾਂ ਮਈ 'ਚ ਹੋ ਗਏ ਸੀ ਨਾ ਜੂਨ ਜੁਲਾਈ 'ਚ ਹੁੰਦੇ ਫਿਰ ਤਾਂ ਘੱਟ ਹੀ ਮਿਲਦੀ ਛੁੱਟੀ ਹੁਨ ਤੇ ਪੈਲੇ ਮਈ 'ਚ ਹੋ ਗਏ ਸੀ ਫਿਰ ਤਾਂ ਹੀ ਲੰਬਾ ਲੱਗਦਾ ਪਿਆ। ਓ ਨਿਊ ਐਡਮਿਸ਼ਨ ਦੇ ਚੱਕਰ 'ਚ ਵੀ ਹੋ ਜਾਂਦਾ ਨਾ ਥੋੜਾ ਨਈ ਤੇ ਦਸੰਬਰ ਜਨਵਰੀ ਵਾਲਾ ਸੈਸ਼ਨ ਤਾਂ ਜਲਦੀ ਹੋ ਜਾਂਦਾ ਸਟਾਰਟ
ਅੱਛਾ-ਅੱਛਾ
ਹਜੇ ਤਾਂ ਐਡਮਿਸ਼ਨ ਹੀ ਚੱਲਦੇ ਪਏ ਨੇ।
ਵੈਸੇ ਸਹੀ ਐ।
ਹੂੰ
ਪਤਾ ਨੀ ਮੈਨੂੰ ਨੀ ਸਮਝ ਆ ਰਿਆ ਮੈਂ ਕੀ ਕਰਾਂ ਮੈਂ ਮਾਸਟਰ ਕਰਾਂ ਕੀ ਨਈ ਕਰਾਂ ਟਾਈਮ ਵੇਸਟ ਹੀ ਲੱਗਦਾ ਮੈਨੂੰ ਤਾਂ
ਯਾਰ ਮੈਂ ਕਿਹੜਾ ਚੱਕਰ ਦੇਨ ਪੇਪਰ ਦੇਨ ਜਾਓ ਨਾ ਵੇਟ ਕਰਲੋ ਇੱਕ ਸਾਲ 'ਚ ਪੇਪਰ ਹੁੰਦੇ ਨੇ। ਓਹ ਬਾਰ-ਬਾਰ ਦਾ ਚੱਕਰ ਤੁਆਡਾ ਪ੍ਰਾਈਵੇਟ ਕਰ ਲੋ ਓਹ ਵੀ ਵਧੀਆ ਈ ਆ। ਓਹਨਾਂ ਤਾਂ ਡਿਗਰੀ ਚਾਹੀਦੀ ਏ। ਤੁਸੀਂ ਹੁਨ ਅੱਗੇ ਵੀ ਜਾਓ ਕੰਪਨੀ 'ਚ ਓਹਨਾਂ ਨੂੰ ਤਾਂ ਡਿਗਰੀ ਚਾਹੀਏ ਕਿਤੋਂ ਵੀ ਕਰੀਓ ਤੁਸੀਂ
ਆਹੋ ਇਹ ਵੀ
ਓ ਤਾਂ ਆ ਵੀ ਨੀ ਪੁੱਛਦੇ ਇੰਟਰਵਿਊ 'ਚ ਕਿ ਪ੍ਰਵੇਟ ਕੀਤੀ ਏ ਕਿ ਰੈਗੂਲਰ ਕੀਤੀ ਏ।
ਹਾਂ ਇਹੀ ਏ ਮੇਰੀ ਫਰੈਂਡ ਵੀ ਕਰਦੀ ਨਾ ਕੰਮ ਤੋਸ ਤੋਂ ਵੀ ਨੀ ਪੁੱਛਿਆ ਹਾਲੇ ਤੱਕ ਕੀ ਪ੍ਰਾਈਵੇਟ ਕਰਦੀ ਕੀ ਕਰਦੀ ਏ।
ਹੂੰ ਆਹੋ ਓਹੀ ਕਿ ਤੁਸੀਂ ਚਾਹੇ ਐਮ ਬੀ ਏ ਕਰ ਲਓ ਨਾ ਨਾਲ-ਨਾਲ ਓਹੀ ਤੇ ਸਾਲ 'ਚ ਕਿੰਨਾ ਸਾਲ 'ਚ ਦਸ ਮਿੰ ਦਿਨ ਪੈਲਾਂ ਏ। ਪੜੋਗੇ ਤਾਂ ਵੀ ਹੋਜੂਗਾ ਪੇਪਰ ਕਲੀਅਰ ਇੰਨਾ ਤੇ ਔਖਾ ਹੁੰਦਾ ਹੀ ਨਈ ਆਸਾਨ ਹੀ ਹੁੰਦੀ ਹੁੰਦੀ ਏ ਐਮ ਬੀ ਏ ਤੇ
ਯਾਂ ਓ ਵੀ ਪਤਾ ਕਰਨਾ ਮੈਂ ਸੋਚ ਰਈ ਸੀ ਬਾਰ ਤੋਂ ਕਰਾਂ ਆਪੜੀ ਐਮ ਬੀ ਏ ਪਰ ਬਾਰ ਦਾ ਪਲੈਨ ਨੀ ਬਨ
ਬਾਰ ਦਾ ਤੇ ਪੈਹੀ ਬਹੁਤ ਲੱਗਦਾ ਈ। ਵੈਸੇ ਵੀ ਚਈਦਾ ਤੇ ਫਿਰ ਵੀ ਚਾਹੀਦਾ ਏ ਪ੍ਰੋਪਰ ਅਟੈਂਡੈਂਸ ਵੀ ਚਾਹੀਦੀ ਉਥੋਂ। ਆ ਫੇਰ ਪ੍ਰੋਪਰ ਰੂਲਸ ਐਂਡ ਰੈਗੂਲੇਸ਼ਨ ਫੋਲੋ ਕਰਨੇ ਪੈਂਦੇ ਨੇ ਉਹਦੇ।
ਆਹੋ।
ਹਮ।
ਪਰ ਬੰਦਾ ਸੈੱਟ ਤਾਂ ਹੋ ਜਾਊਗਾ ਨਾ ਇਹ ਸਭ ਕਰਕੇ ਵੀ ਪਰ ਵਹੀ ਗੱਲ ਹੈ ਮੈਨੂੰ ਗੈਪ ਲੈਣਾ ਪਊਗਾ ਤਾਂ ਹੀ ਕੁਛ ਹੋਏਗਾ ਬਾਹਰ ਦਾ ਵੀ ਵਰਨਾ ਸਟਡੀ ਵੀਜਾ ਹੀ ਅਪਲਾਈ ਕਰੋ ਹੋਰ ਕੋਈ ਵੀਜ਼ਾ ਤੇ ਹੈ ਨਹੀਂ ਲੈ ਕੇ ਨਹੀਂ ਜਾ ਸਕਦਾ।
ਉਹ ਬਸ ਗੈਪ ਨਾ ਰੱਖਣਾ ਆਪਣੀ ਸਟੱਡੀ ਜੇ ਤੁਸੀਂ ਬਾਹਰ ਵੀ ਜਾਣਾ ਹੈ ਤੇ ਗੈਪ ਨਾ ਰੱਖਣਾ ਹ ਗੈਪ ਜਿਉ ਫਿਰ ਤੇ ਦਿੱਕਤ ਆ ਜਾਊਗੀ ਤੁਹਾਨੂੰ।
ਗੈਪ ਚ ਫਿਰ ਮੈਂ ਕੀ ਕਰਾਂ ਕਹਿ ਦਾਂਗਾ ਨਾ ਕਿ ਜੋਬ ਕਰਦਾ ਸੀ।
ਨਹੀਂ ਤੁਸੀਂ ਏਦਾਂ ਨਹੀਂ ਕਹਿ ਸਕਦੇ ਨਾ ਫੇਰ ਤੁਸੀਂ ਉਹ ਕਹਿਣਗੇ ਜਾਂ ਤੇ ਐਕਸਪੀਰੀਅਸ ਹੋਣਾ ਚਾਹੀਦਾ ਤੁਹਾਡੇ ਕੋਲ ਜਾਂ ਫਿਰ ਤੁਸੀਂ ਪੀਟੀ ਵਗੈਰਾ ਕਰ ਲਓ। ਹਾਂ ਕਹਿਣ ਦਾ ਮਤਲਬ ਸਟਡੀਜ ਦਾ ਗੈਪ ਨਹੀਂ ਹੋਣਾ ਚਾਹੀਦਾ। ਜਾਂ ਤੇ ਪੀਟੀ ਕਰ ਲੋ ਪੀਟੀ ਵਗੈਰਾ ਬਟ ਹਾਂ ਵੈਸੇ ਤਾਂ ਐਕਸਪੀਰੀਅੰਸ ਲੈ ਕੇ ਤੁਸੀਂ ਉਹ ਵਿਖਾ ਸਕਦੇ ਹੋ ਕਿ ਮੈਂ ਜੋਬ ਕੀਤੀ ਸੀ।
ਹਮ।
ਹਮ ਬਟ ਪ੍ਰੋਪਰ ਐਕਸਪੀਰੀਅਂਸ ਹਮ ਹਾਂ ਹਾਂ ਐਕਸਪੀਰੀਅਂਸ ਵਿਖਾ ਸਕਦੇ ਹੋ ਤੁਸੀਂ ਵੀ ਤੇ
ਆਹੋ ਬਸ ਕਹਿ ਦਾਂਗੀ ਕਿ ਮੈਂ ਐਕਸਪੀਰੀਅਂਸ ਕਰ ਰਹੀ ਸੀ ਹੋਰ ਕੀ ਹੈ ਹਾਂਜੀ।
ਕੀ ਕਹਿ ਰਹੇ?
ਬਸ ਐਕਸਪੀਰੀਅੰਸ ਦਿਖਾ ਦਾਂਗੇ ਐਕਸਪੀਰੀਅੰਸ ਕਰ ਰਹੇ ਸੀ ਹੋਰ ਕੀ।
ਆਹੋ ਆਹੋ ਉਹ ਤੇ ਦਿਖਾਣਾ ਹੀ ਪਾਊਗਾ ਤੈਨੂੰ। ਉਹ ਤਾਂ ਪੁੱਛਣਗੇ ਵੀ ਪਾਸਪੋਰਟ ਤਾਂ ਹੋ ਗਿਆ ਹੋਗਾ ਅਪਲਾਈ।
ਅੱਛਾ ਅੱਛਾ ਬਸ ਮੈਨੂੰ ਤਾਂ ਨੀਂਦਰ ਪਾਈ ਜਾ ਰਹੀ ਹਾਂ ਮੈਂ ਥੋੜ੍ਹਾ ਜਿਹਾ ਨਾ ਰੈਸਟ ਕਰਾਂਗੀ ਕਿਉਂਕਿ ਨਾ ਮੈਂ ਥੱਕੀ ਪਈ ਹਾਂ ਥੋੜ੍ਹੀ ਜਿਹੀ।
ਅੱਛਾ ਰਾਤੀ ਕਿਤੇ ਪਲੈਣ ਜਾਣਾ ਘੁੰਮਣ
ਹਾਲੇ ਜਾਣਾ ਮੈਂ ਮੂਵੀ ਦੇਖਣ ਜਾਣੀ ਸੀ ਫ੍ਰਰੀ ਦੀ ਮੂਵੀ ਆ ਮੈਂ ਕਦੇ ਕਿਹੜੀ ਆ? ਮੋਹਾਲੀ ਵਿੱਚ। ਆਪਾਂ ਟਿਕਟ ਵੇਚ ਟਿਕਟ ਨ ਕਰ ਸਕਦੇ ਨਾ
ਅ ਸਹੀ ਏ ਯਾਰ ਘੁੰਮ ਆਓ।
ਫਰੀ ਦਾ ਫਰੀ ਦਾ ਤਾਂ ਆਪਾਂ ਕਿੱਧਰ ਮਰਜ਼ੀ ਘੁਮਾ ਲਓ ਸਾਨੂੰ ਫਰੀ ਦਾ ਈ।
ਸਹੀ ਏ ਯਾਰ। ਮਿਲ ਲਿਆ ਚੰਗਾ ਈ ਤਾਂ ਓਦਾਂ ਦਾ ਟਾਈਮ ਵੀ ਨੀ ਲੱਗਦਾ
ਆਹੋ ਆਪਾਂ ਨਿਕਲੇ ਵੀ ਨੇ ਨਾ ਬਾਹਰ ਤੇ ਥੋੜੇ ਦੇ ਸੋਚਿਆ ਕਿ ਨਿਕਲ ਜਾ ਵਾ
ਸਹੀ ਹੈ ਗਲ ਘੁੰਮ ਆਓੇ ਤੁਸੀ ਮੈਂ ਵੀ ਸੋਚ ਰਹੀ ਸੀ ਮੈ ਜਾਣਾ ਸੀ ਉਥੇ ਪ੍ਰੇਮ ਚ ਕਲੋਥ ਹਾਊਸ
ਤੁਸੀਂ ਪ੍ਰੇਮ ਕਲੋਥ ਹਾਊਸ ਜਾਣਾ?
ਹਮ ਮੰਮੀ ਨੂੰ ਲਾਈ ਲੈ ਕੇ ਆਣੀ ਆ
ਕੀ ਲੈ ਕੇ ਆਣੀ ਆ?
ਲਾਈਨਿੰਗ।
ਲਾਈਨਿੰਗ ਅੱਛਾ ਤਾਂ ਉੱਧਰੋਂ ਹੀ ਮਿਲਦਾ ਹੈਗਾ ਸਾਰਾ ਸਮਾਨ ਉਹ ਨੇੜੇ ਤੇੜੇ ਨਹੀਂ ਮਿਲਦਾ?
ਆਪਾਂ ਉੱਧਰੋਂ ਹੀ ਲੈਂਦੇ ਨੇ ਨਾ ਰੈਗੂਲਰੀ ਉੱਥੋਂ ਦੀ ਲੈਂਦੇ ਕਸਟਮਰ ਦੀ ਹੁੰਦੀ ਐ। ਤਾਂ ਫਿਰ ਕਸਟਮਰ ਹਮ ਹੈ ਨਾ ਆਉਂਦੀ ਲਾਈਨਿੰਗ ਲੈਣ ਨੂੰ।
ਮੈਨੂੰ ਤਾ ਕੋਈ ਵਧੀਆ ਨੀ ਲੱਗਿਆ ਉੱਧਰ ਬੇਕਾਰ ਜੇਆ ਸਮਾਨ ਆ ਉੱਧਰ।
ਹਮ ਤੁਹਾਨੂੰ ਤਾਂ ਲੱਗੂਗਾ ਈ ਨਾ ਏ ਘਰ
ਅਬ ਮੇਰੇ ਕੋ ਤੋ ਨੀਂਦਰ ਪੋ ਰੀ ਆ ਤ ਤੋ ਤਾਡੇ ਨਾਲ ਕਰਦੀ ਆਂ ਮੈਂ ਬਾਅਦ ਚੋਂ ਗੱਲ।
ਚਲੋ ਫੇਰ।
ਹੈਲੋ। ਆਹੋ ਆਹੋ, ਠੀਕ ਆ ਠੀਕ ਆ ਸਾਸ਼੍ਰੀਅਕਾਲ ਜੀ।
ਓਕੇ ਓਕੇ।